ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ?
ਵਧੀਆ ਜੀ, ਤੁਸੀਂ ਸੁਣਾਓ? ਸੁਣਾਓ ਕਿ
ਬਸ ਵਧੀਆ ਬਸ ਮੈਂ ਵੀ। ਤੁਹਾਨੂੰ ਯਾਦ ਹੀ ਕਰ ਰਿਹਾ ਸੀ ਕਾਫੀ ਟਾਈਮ ਤੋਂ। ਤੇ ਟਾਈਮ ਨੀ ਮਿਲਦਾ ਵੈਸੇ ਤੁਹਾਡੇ ਨਾਲ ਗੱਲ ਕਰਨ ਤੇ ਅੱਜ ਮੈਂ ਕਿਹਾ ਤੁਹਾਨੂੰ ਫੋਨ ਹੀ ਲਾਵਾਂ।
ਰਹੀ ਸੀ, ਬਸ ਟਾਈਮ ਹੀ ਲੱਗ ਰਿਹਾ ਸੀ ਫੋਨ ਕਰਨ ਦਾ ਨਾ।
ਹੂੰ, ਅੱਗੇ ਵੀ ਮੈਂ ਹੀ ਤੁਹਾਨੂੰ ਕੀਤਾ ਸੀ ਫੋਨ ਤੁਸੀਂ ਕਦੇ ਯਾਦ ਹੀ ਨੀ ਕਰਦੇ। ਨਾ ਤੁਸੀਂ ਕਦੇ ਆਇਓ ਇੰਨੀ ਵਾਰ ਤੁਹਾਨੂੰ ਇਨਵਾਈਟ ਕੀਤਾ। ਪੀਛੇ ਅਸੀਂ ਪਾਠ ਵੀ ਕਰਾਇਆ ਸੀ, ਤੁਹਾਨੂੰ ਬੁਲਾਇਆ ਸੀ ਤੁਸੀਂ ਤਾਂ ਵੀ ਨੀ ਆਏ।
ਬਸ ਮੈਂ ਨਾ ਆਵਾਂਗੀ ਬਸ ਥੋੜਾ ਨਾ ਟਾਈਮ ਨੀ ਲੱਗ ਰਿਹਾ।
ਮੈਨੂੰ ਪਤਾ ਲੱਗਿਆ ਸੀ ਪਿੱਛੇ ਜੀ ਤੁਸੀਂ ਘੁੰਮਣ ਗਏ ਸੀ ਸ਼ਿਮਲਾ।
ਤੇ ਫੇਰ ਅਸੀਂ ਪਲੈਨ ਬਣਾਇਆ ਸੀ ਆਪਾਂ ਗਏ ਸੀਗੇ।
ਹਾਂ ਮੈਂ ਵੀ ਤੁਹਾਨੂੰ ਤਾਂ ਹੀ ਯਾਦ ਕੀਤਾ ਸੀ ਮੈਂ ਕਿਹਾ ਚਲੋ ਅਸੀਂ ਵੀ ਨਾ ਹੁਣ ਸਮਰ ਵੋਕੈਸਨ ਨੇ ਕਿੱਥੇ ਚੱਲੇ ਆ ਬਾਹਰ ਘੁੰਮਣ ਤੇ ਮੈਂ ਕਿਹਾ ਚਲੋ ਤੁਹਾਨੂੰ ਪੁੱਛਾਂ ਤੁਸੀਂ ਚੱਲੋਗੇ ਨਾਲ ਫਿਰ ਆਪਣੇ।
ਹਾਂਜੀ ਬਸ ਤੇ ਅ ਅਸੀਂ ਤਾਂ ਵੈਸੇ ਤਾਂ ਮੇਨ ਅਸੀਂ ਤਾਂ ਮਸੂਰੀ ਗਏ ਸੀਗੇ ਜਾਂਦਾ ਤੇ ਓਧਰ ਘੁੰਮੇ ਤਾਂ ਸ਼ਿਮਲਾ ਤੇ ਅਸੀਂ ਬੜਾ ਮਤਲਬ ਇੱਕ ਦਿਨ ਰੁਕੇ ਆ।
ਘੁੰਮੇ ਆ, ਅਸੀ ਨਾ ਮਤਲਬ ਅਨੰਦਪੁਰ ਸਾਹਿਬ। ਸੋਚ ਰਹੇ ਸੀ। ਕਿ ਚਲੋ ਅੱਜ ਕੱਲ੍ਹ ਤੁਹਾਨੂੰ ਪਤਾ ਛੁੱਟੀਆਂ ਪਈਆਂ ਦੀਆਂ। ਨਾਲੇ ਬੱਚੇ ਵੀ ਨੇ ਬੱਚੇ ਕਹਿੰਦੇ ਅਸੀ ਘੁੰਮਣ ਜਾਣਾ ਮੈਂ ਕਿਹਾ ਚਲ ਅਜੂਬਾ ਵਗੈਰਾ ਦਿਖਾ ਲਿਆਵਾਂਗਾ, ਉਹਨਾਂ ਨੂੰ ਆਪਣਾ ਸਿੱਖੀ ਦਾ ਇਤਿਹਾਸ ਹੀ ਪਤਾ ਲੱਗਦਾ ਬੱਚਿਆਂ ਨੂੰ।
ਹਾਂਜੀ-ਹਾਂਜੀ।
ਹਾਂਜੀ,
ਕਦੋਂ ਜਾਣਾ ਫਿਰ ਤੁਸੀਂ?
ਪੰਦਰਾਂ ਤਰੀਕ ਸੋਚੀ ਹਜੇ ਤੇ ਫਾਈਨਲ ਨੀ ਹੋ ਰਿਹਾ, ਨਾ ਸਭ ਨੂੰ ਫੋਨ ਕੀਤਾ ਜਾਏ ਕੋਈ ਕਹਿ ਰਿਹਾ ਸੈਟਰਡੇ ਵੇਖੋ, ਕੋਈ ਕਹਿ ਰਿਹਾ ਪੰਦਰਾਂ ਤਰੀਕ, ਉਹ ਹੁਣ ਫਿਰ ਮੈਂ ਕਿਹਾ ਚਲੋ ਸਭ ਨੂੰ ਇੱਕ ਵਾਰ ਪੁੱਛ ਲੈਦਾ ਵਾ ਫਿਰ ਇੱਕ ਗਰੁੱਪ ਬਣਾ ਲਾਂਗਾ ਉਹਦੇ ਵਿੱਚ ਮੈਂ ਪਾ ਦਾਂਗਾ ਮੈਂਸਿਜ ਕੀ ਫਾਈਨਲ ਕਿਹੜੀ ਡੇਟ ਹੋਈ ਡਿਸਾਈਡ ਉਸ ਹਿਸਾਬ ਨਾਲ ਤੁਸੀਂ ਸਾਰੇ ਆਪਣੀ ਆਪਣੀ ਤਿਆਰੀਆਂ ਕਰ ਲੈਣ
ਹਾਂਜੀ ਤੁਸੀਂ ਦੇਖ ਲਓ ਮੈਂ ਬਸ ਮੈਨੂੰ ਦੱਸ ਦੇਣਾ ਕਿਸ ਦਿਨ ਜਾਣਾ ਐ। ਬਸ ਉਸ ਤੋਂ ਪਹਿਲੇ ਫੇਰ ਆਪਾਂ ਕਰ ਲਾਂਗੇ ਤਿਆਰੀ।
ਨਹੀਂ ਮੈਂ ਨਾ ਵੈਸੇ ਤੁਸੀਂ ਚੱਲੋਗੇ ਨਾ ਨਾਲ। ਬਸ ਫਿਰ ਮੈਂ ਨਾ ਹਾਂ ਮੈਂ ਅੱਜ ਗਰੁੱਪ ਬਣਾ ਰਿਹਾ। ਮੈਂ ਫਿਰ ਗਰੁੱਪ ਬਣਾਉਣ ਲੱਗਾ ਤੇ ਉਹਦੇ ਵਿੱਚ ਨਾ ਮੈਂ ਆਪਣਾ ਅ ਗਰੁੱਪ ਬਣਾ ਕੇ ਨਾ ਤੁਹਾਨੂੰ ਅ ਲਿੰਕ ਭੇਜ ਦਾਂਗਾ ਜੁਆਇਨ ਕਰ ਲੈਣਾ। ਓਹਦੇ ਨਾ ਡੇਟ ਤੇ ਫਿਰ ਇੱਕ ਦੋ ਦਿਨ ਤੱਕ ਜਦੋਂ ਵੀ ਫਾਈਨਲ ਹੋਏਗੀ ਨਾ ਉਦੋਂ ਅਸੀਂ ਤੁਹਾਨੂੰ ਦੱਸ ਦਾਂਗੇ ਹਨਾ।
ਆਪਾਂ ਚੱਲਣ ਨੂੰ ਤਿਆਰ ਆ।
ਹਾਂਜੀ ਹੋਰ ਘਰ ਪਰਿਵਾਰ ਸਭ ਵਧੀਆ?
ਹਾਂਜੀ-ਹਾਂਜੀ ਸਭ ਵਧੀਆ ਤੁਸੀਂ ਸੁਣਾਓ?
ਵਧੀਆ-ਵਧੀਆ ਤੁਹਾਨੂੰ ਦੇੇਖਿਆ ਸੀ। ਪਿੱਛੇ ਪੰਦਰਾਂ ਵੀਹ ਦਿਨ ਪਹਿਲੇ ਤੁਸੀਂ ਬੜਾ ਪਿਆਰਾ ਸੂਟ ਪਾਇਆ ਵਾ ਸੀ ਪਿੰਕ ਕਲਰ ਦਾ ਕਿੱਥੋਂ ਲਿੱਤਾ ਜੇ?
ਉਹ ਮੈਂ ਔਨਲਾਈਨ ਮੰਗਾਇਆ ਸੀਗਾ ਨਾ ਫਲਿੱਪਕਾਰਟ ਤੋਂ ਮੰਗਾਇਆ ਸੀ ਮੈਂ ਆਨਲਾਈਨ
ਅੱਛਾ ਮੈਂ ਵੀ ਸਗੋਂ ਪੁੱਛਣਾ ਸੀ ਗਰਮੀ ਕਰਕੇ ਨਾ ਬਾਹਰ ਨੀ ਨਿਕਲਣ ਹੁੰਦਾ। ਤੇ ਮੈਂ ਵੀ ਆਪਣੇ ਲੋਵਰ ਵਗੈਰਾ ਮੰਗਵਾਉਣੇ। ਮਿਸ ਇਜ ਦੇ ਵੀ ਸੂਟ ਲੈਣੇ ਸੀ ਤੇ ਮੈਂ ਕਿਹਾ ਚੱਲ ਪੁੱਛਾਂ ਔਨਲਾਈਨ ਵਧੀਆ ਆਂਦਾ ਐ ਕੱ
ਹਾਂਜੀ ਵਧੀਆ ਆਉਂਦਾ ਤੁਸੀਂ ਬਸ ਨਾ ਦੇਖ ਣਾ ਪੈਂਦਾ ਤੁਹਾਨੂੰ ਕਿਉਂਕਿ ਅਸੀਂ ਜਦ ਕੀ ਕਹਿੰਦੇ ਨੇ ਕੋਈ ਵੀ ਚੀਜ਼ ਲੈਂਨੇ ਆ ਨਾ ਤੇ ਉਹਦੇ ਰਿਵਿਊ ਦੇਖੋ ਪਹਿਲੇ ਕਿ ਕਿਵੇਂ ਦੇ ਹੈਗੇ ਨੇ। ਲੋਕ ਕਿਵੇਂ ਦੇ ਲੋਕਾਂ ਨੇ ਲੈ ਕੇ ਨਾ ਨੀਚੇ ਲਿਖੇ ਹੁੰਦੇ ਨੇ ਤੇ ਤੁਸੀਂ ਅਗਰ ਦੇਖੋਗੇ ਨਾ ਤੁਹਾਨੂੰ ਪਤਾ ਚੱਲ ਜੇਗਾ ਉੱਧਰੋਂ ਕੱਪੜਾ ਦੀ ਕੱਪੜੇ ਦੀ ਫੋਟੋ ਵੀ ਲੋਕੀ ਆਪਣੇ ਹਾਥੀ ਚ ਦਿਖਾ ਕੇ ਭੇਜਦੇ ਨੇ। ਤੇ ਕਈ ਨਾ ਰੀ ਰੀਵੀਊਜ ਵੀ ਹੁੰਦੇ ਨੇ ਕਈ ਰੇਟਿੰਗ ਹੁੰਦੀ ਹੈਗੀ ਕਿ ਜਿਵੇਂ ਚਾਰ ਰੇਟਿੰਗ ਦਿੱਤੀ ਏ ਪੰਜ ਦਿੱਤੀ ਏ। ਤੇ ਜਿੱਥੇ ਜ਼ਿਆਦਾ ਰੇਟਿੰਗ ਓਧਰੋਂ ਲਉ ਸਮਾਨ ਬਸ।
ਤਿੰਨ ਰੇਟਿੰਗ ਏ ਕਿਸੇ ਆਰਟੀਕਲ ਦੀ ਬਟ ਉਹਦੀ ਫੋਟੋ ਇਸ ਤੇ ਬੜਾ ਵ ਧੀਆ ਲੱਗ ਰਿਹਾ ਫਿਰ ਤੁਹਾਡੇ ਹਿਸਾਬ ਨਾਲ ਸਾਨੂੰ ਲੈਣਾ ਚਾਹੀਦਾ?
ਹੂੰ ਪਹਿਲੇ ਤਾਂ ਮੇਰੇ ਹਿਸਾਬ ਨਾਲ ਤੇ ਸਿਰਫ ਰੀ ਵਿਊ ਦੇਖਣੇ ਚਾਹੀਦੇ ਨੇ। ਪਹਿਲੇ ਤੇ ਕਿਉਂਕਿ ਰਿਵਿਊ ਚ ਲੋਕਾਂ ਨੇ ਜੋ ਅਸਲ ਵਿਚ ਖਰੀਦਿਆ ਹੁੰਦਾ ਨਾ ਉਹਨਾਂ ਕੋਲ ਆਇਆ ਹੁੰਦਾ ਐ। ਤੇ ਉਹ ਜਿਹੜੀ ਫੋਟੋ ਭੇਜਦੇ ਨੇ ਨਾ ਉਸ ਲਈ ਸਾਨੂੰ ਪਤਾ ਚੱਲਦਾ ਕਿ ਅਸਲੀ ਕੀ ਚੀਜ਼ ਮਿਲੇਗੀ ਸਾਨੂੰ।
ਅੱ ਅੱਛਾ ਹਾਂ ਇਹ ਤੇ ਤੁਸੀਂ ਬਿਲਕੁਲ ਸਹੀ ਗੱਲ ਕਹੀ ਤਾਂ ਹੀ ਮੈਂ ਤੁਹਾਨੂੰ ਹੀ ਫੋਨ ਲਾਇਆ ਐ। ਮੈਨੂੰ ਪਤਾ ਲੱਗਿਆ ਸੀ ਤੁਸੀਂ ਆਪਣਾ ਓਨਲਾਈਨ ਕੱਪੜੇ ਵਗੈਰਾ ਖਰੀਦਦੇ ਹੋ ਤੇ ਮੈਂ ਕਿਹਾ ਤੁਹਾਨੂੰ ਹੀ ਪੁੱਛਾਂ। ਕਿਉਂਕਿ ਹੋਰ ਤੇ ਸਾਡੇ ਇੱਥੇ ਤੁਹਾਨੂੰ ਪਤਾ ਲੋਕੀ ਇੰਨਾ-ਇੰਨਾ ਨਹੀਂ ਖਰੀਦਦੇ ਓਨਲਾਈਨ।
ਨਹੀਂ ਅਸੀਂ ਤਾਂ ਮੈਂ ਤਾਂ ਵੈਸੇ ਵੀ ਸਾਰਾ ਕੁਛ ਹੀ ਔਨਲਾਈਨ ਹੀ ਮੰਗਵਾ ਲੈਂਨੀ ਆ ਅੱਜ ਕੱਲ ਤੇ ਕਿਉਂਕਿ ਪਤਾ ਇੰਨੀ ਗਰਮੀ ਜਾਣ ਦਾ ਬਾਹਰ ਫਾਇਦਾ ਹੀ ਕੀ ਹੋਏਗਾ ਔਰ ਨਾ ਸਾਨੂੰ ਪਤਾ ਐ ਕਿ ਸਾਨੂੰ ਸਾਰੀ ਚੀਜ਼ਾਂ ਘਰ ਬੈਠੇ ਮਿਲਦੀਆਂ ਪਈਆਂ ਨੇ। ਮਤਲਬ ਹੁਣ ਮੈਂ ਜਾਵਾਂ ਤੇ ਉੱਥੇ ਉਹ ਸਮਾਨ ਨਾ ਹੋਵੇ ਤੇ ਮੇਰਾ ਤੇ ਜਾਣਾ ਵੀ ਖ਼ਰਾਬ ਹੋਇਆ। ਤੇ ਉਹਨੇ ਤੇ ਫੇਰ ਮੈਂ ਘਰ ਮੰਗਾਲਾਂ ਮੈਂ ਤਾਂ ਜਿਹੜਾ ਘਰ ਦਾ ਵੀ ਸਮਾਨ ਥੋੜਾ ਬਹੁਤ ਹੁੰਦਾ ਨਾ ਉਹ ਵੀ ਬਲਿੰਕ ਕਿਟ ਤੋਂ ਮੰਗਾ ਲੈਂਦੀ ਆ ਘਰ ਈ।
ਹਾਂ ਬਲਿੰਕਟ ਤੇ ਆਪਾਂ ਵੀ ਕਰੀ ਦਾ ਹੁੰਦਾ ਏ। ਬਲਿੰਕਟ ਤੇ ਆਪਾਂ ਵੀ ਕਰਦੇ ਰਹਿੰਦੇ ਹਾਂ। ਕਿਉਂਕਿ ਤੁਹਾਨੂੰ ਪਤਾ ਹੈ ਆ। ਘਰ ਪਰਿਵਾਰ ਵਿੱਚ ਨਾ ਅੱਜ ਕੱਲ ਟਾਈਮ ਨੀ ਮਿਲਦਾ। ਛੁੱਟੀਆਂ ਜ਼ਿਆਦਾ ਪਈਆਂ ਦੀ ਬੱਚਿਆਂ ਦੀਆਂ। ਸਿਰ ਖਪਾਈ ਬੜੀ ਹੋਈ ਦੀ ਹੈ, ਤੇ ਅਸੀਂ ਵੀ ਆਪਣਾ ਬਲਿੰਕਕਿਟ ਤੋਂ ਹੀ ਮੰਗਉਂਦੇ ਹਾਂ ਚਿਪਸ ਵਗੈਰਾ ਹੋ ਗਏ। ਰਸ ਰੁਸ। ਹੋ ਗਿਆ
ਹਾਂਜੀ। ਬਸ ਉਹੀ ਇਹੀ ਹੈਗਾ ਕਿ ਫਾਇਦਾ। ਹੈਗਾ ਇਸ ਚੀਜ਼ ਦਾ।
ਹਾਂ। ਬਿਲਕੁਲ ਜਦ ਦੇਖੋ ਪੈਸੇ ਬਾਕੀ ਸਾਡੇ ਇਥੇ ਸਮਾਰਟ ਪੁਆਇੰਟ ਵੀ ਹੈ। ਉੱਥੇ ਵੀ ਬੜੇ ਔਫਰਸ ਲੱਗਦੇ ਨੇ ਰਾਸ਼ਨ ਵਗੈਰਾ। ਬੜਾ ਸਹੀ ਰੀਜ਼ਨੇਬਲ। ਫਾਇਦੇ।
ਹਾਂ ਉਹ ਤਾਂ ਚਲੋ ਜਿਵੇਂ ਤੁਸੀਂ ਗਏ ਨਾ ਉਹ ਤਾਂ ਦੀ ਗੱਲ ਹੋ ਗਈ।
ਨਹੀਂ ਉਹ ਫੇਰ ਅਸੀਂ ਕਦੇ ਕਦੇ ਚਲੇ ਜਾਂਦੇ ਹਾਂ। ਮੈਂ ਨਾ ਮੈਂਬਰਸ਼ਿਪ ਲਿੱਤੀ ਸੀ। ਸਮਾਰਟ ਪੁਆਇੰਟ ਦੀ ਤੇ ਮੈਂ ਜਿੰਨੇ ਵੀ ਔਫਰ ਆਉਂਦੇ ਨਾ। ਤੇ ਮੈਨੂੰ ਮੈਸੇਜ ਆ ਜਾਂਦਾ ਪਹਿਲੇ ਹੀ। ਫੇਰ ਉਸ ਹਿਸਾਬ ਨਾਲ ਮੈਂ ਆਪਣਾ ਤੁਹਾਡੇ ਵਰਗੇ ਸਾਰੇ ਭੈਣ ਭਰਾਵਾਂ ਨੂੰ ਦੱਸ ਦਿੰਦਾ ਵਾ ਫਿਰ ਆਪਾਂ ਇਕੱਠੇ ਚਲੇ ਜਾਂਦੇ ਹਾਂ ਲੈਣ ਜੋ ਬੇਸਿਕ ਸਮਾਨਏ ਘਰ ਦਾ। ਘਰ ਦਾ ਸਭ ਕੁੱਛ ਲੈਦੇ ਆ ਨੇ ਆ, ਬਾਕੀ ਸਾਡੇੇ ਇੱਕ ਵਿਸ਼ਾਲ ਮੋਲ ਵੀ ਜੇ। ਉੱਥੇ ਵੀ ਆਪਾਂ ਜਾਂਦੇ ਰਹਿੰਦੇ ਹਾਂ। ਟੀ ਸ਼ਰਟਾਂ ਵਗੈਰਾ ਲੈਂਨੇ ਹਾਂ ਉਥੇ। ਨਾ ਘਰ ਪਾਉਣ ਦੀਆਂ ਨਾਈਨਟੀ ਨਾਈਨ ਚ ਇੰਨੀ ਵਧੀਆ ਬੱਚਿਆਂ ਦੀ ਮਿਲ ਜਾਂਦੀਆਂ ਤੁਹਾਨੂੰ ਪਤਾ
ਹਾਂ, ਹਾਂ। ਉਹ ਤਾਂ ਮੈਂ ਪਤਾ ਇੱਥੇ ਸਾਡੇ, ਹਾਂਜੀ, ਹਾਂਜੀ। ਤੇ ਘਰ ਵੀ ਨੇੜੇ ਪੈਂਦਾ ਆਪਾਂ ਖ਼ੁਦ ਜਾਂਨੇ ਹਾਂ।
ਹਾਂ। ਅਸੀਂ ਵੀ ਉੱਥੇ ਹੀ ਜਾਂਦੇ ਹਾਂ। ਹੁਣ ਸਗੋਂ ਸਾਡੇ ਇੱਥੇ ਪਹਿਲਾਂ ਈਜੀ-ਡੇ ਸੀ। ਉਹ ਬੰਦ ਹੋ ਗਿਆ ਜੇ ਉਹਦੀ ਜਗ੍ਹਾ ਸਮਾਰਟ ਪੁਆਇੰਟ ਖੁੱਲ ਗਿਆ ਨਾ ਤਾਂ ਹੀ ਉੱਥੇ ਹੀ ਚਲੇ ਜਾਂਦੇ ਆ।
ਸਾਡੇ ਇੱਥੇ ਵੀ ਨਾ ਪਹਿਲੇ ਸੀਗਾ। ਉੱਥੇ ਹੁਣ ਬਸ ਈ ਹੈ ਕਿ ਹੁਣ ਨੀ ਚੱਲਦਾ ਕੋਈ। ਵੈਸੇ ਸਕਿਆ ਕਿਉਂਕਿ ਨਾ ਸਾਰੀ। ਆਪਾ ਵੀ ਘਰ ਬੈਠੇ ਮੰਗਵਾ ਲੈਂਦੇ ਆ। ਸਮਾਨ ਤੇ ਸਟੋਰ ਘੱਟ ਹੀ ਘੱਟ ਹੀ ਚੱਲਦੇ ਨੇ।
ਹਾਂ ਸਹੀ ਗੱਲ।
ਹਾਂਜੀ। ਹੋਰ ਸੁਣਾਓ ਕੀ ਚੱਲ ਰਿਹਾ।
ਬਸ ਕੁਛ ਨ ਹੈ ਇਸ ਤ ਬੈਠਿਆ
ਹਮ ਹੋਰ ਘਰ ਪਰਿਵਾਰ ਸਭ ਵਧੀਆ?
ਹਾਂਜੀ ਹਾਂਜੀ ਸਭ ਵਧੀਆ, ਹਾਂਜੀ ਹਾਂਜੀ ਚੱਲਾਂਗੇ ਤੁਸੀਂ ਬਣਾ ਲੋਓ। ਪਲੈਨ ਆਪਾਂ ਚਲਨੇ ਆ।
ਹਾਂਜੀ ਹਾਂਜੀ ਚੱਲਣਾ ਤੁਸੀਂ ਨਾਲ ਹੀ ਸਾਡੇ ਤੁਹਾਨੂੰ ਮੈਂ ਕਹਿ ਰਿਹਾ ਨਾ ਸ਼ਾਮ ਤੱਕ ਗਰੁੱਪ ਵਗੈਰਾ ਮੈਂ ਪਾ ਦਾਾਂ ਗ। ਤੇ ਤੁਸੀਂ ਆਪਣਾ ਤਿਆਰ ਹੀ ਰੱਖੋ ਪੂਰੀ ਮੈਂ ਤੁਹਾਨੂੰ ਪੰਦਰਾਂ ਤਰੀਕ ਤੇ ਲਾਸ ਡੇ ਮਤਲਬ ਪੰਦਰਾਂ ਤੱਕ ਅਪਾ ਚਲੇ ਜਾਵਾਂਗੇ ਅਗਰ ਉਸ ਤੋਂ ਪਹਿਲੇ ਸਾਡਾ ਪਲੈਨ ਬਣਿਆ ਨਾ ਤੇ ਅਸੀਂ ਦੱਸਦਾ ਹੈ ਨਾ
ਹਾਂਜੀ ਠੀਕ ਹੈ ਕਿਉਂਕਿ ਬਸ ਇਹ ਹੈ ਨਾ ਛੁਟੀਆਂ ਹੀ ਹੈਗੀਆਂ ਨੇ ਇਸ ਟਾਈਮ ਤੇ ਫਰੀ ਹੈਗੀਆਂ ਚੱਲ ਜ
ਹਾਂ ਤਾਂ ਹੀ ਪਤਾ ਕੀ ਪਤਾ ਕੀ ਛੁੱਟੀਆਂ ਚ ਜਾਣ ਦਾ ਫਾਇਦਾ ਜੇ ਉਂਝ ਜਾਓ ਨਾ ਤੇ ਉਝ ਫੇਿਰ ਇੰਨਾ ਉਹ ਨੀ ਹੁੰਦਾ ਹੁਣ ਸੰਗਤ ਵੀ ਹੋਏਗੀ ਥੋੜ੍ਹਾ ਆਨੰਦ ਆਉਂਦਾ ਸੰਗਤ ਨਾਲ ਵੀ ਹਨਾ ਫੇਿਰ ਮੈਂ ਇੋ ਹੀ ਸੋਚਿਆ ਸੀ ਮੈਂ ਕਿਹਾ ਚੱਲ ਛੁੱਟੀਆਂ ਚ ਹੀ ਜਾਵਾਂਗੇ ਪੂਰਾ ਸਾਲ ਹੋ ਗਿਆ ਵੇਟ ਕਰਦੇ ਕਰਦੇ ਹੁਣ ਮਸਹੀ ਆਇਆ ਦਿਨ ਛੁੱਟੀਆਂ ਪਈਆਂ ਨੇ ਤੇ ਮੈਂ ਕਿਹਾ ਹੁਣ ਤੇ ਜਾਣਾ ਹੀ ਜਾਣਾ ਵ ਨਾਲੇ ਕੁਛ ਮੇਰਾ ਵੀ ਆਪਣਾ ਵੀ ਬੜਾ ਮਨ ਸੀ ਕਾਫ਼ੀ ਟਾਈਮ ਹੋ ਗਿਆ ਦਰਸ਼ਨ ਹੀ ਨੀ ਕੀਤੇ ਉੱਥੇ ਗੁਰਦੁਆਰੇ ਹੈਗੇ ਨੇ ਜਿਹੜੇ ਉਹਦੇ ਨਾਲ ਆਸ ਪੜੋਸ ਚ ਲੋਕਲ ਗੁਰਦੁਆਰੇ ਨੇ ਨਾ ਥੋੜੇ ਥੋੜੇ ਦੂਰ ਤੇ
ਹਾਂਜੀ ਹਾਂਜੀ
ਪੈਦਲ ਜਾ ਸਕਦੇ ਹਾਂ
ਹਾਂਜੀ ਹਾਂਜੀ
ਵੀ ਜਾਂਦੀ ਜੇ ਲੋਕਲ ਗੁਰਦੁਆਰੇ ਤੇ ਉੱਥੇ ਨੀ ਮੈਂ ਜਾ ਸਕਦਾ ਪਤਾ ਕਿਉਂ ਉੱਥੇ ਨਾ ਪਹਿਲੇ ਸਵੇਰੇ ਸਵੇਰੇ ਜਾ ਕੇ ਨਾ ਨਾਮ ਲਿਖਵਾਉਣਾ ਪੈਂਦਾ ਚਾਰ ਵਜੇ ਅੱਛਾ ਫੇਰ ਉਹ ਬਸ ਜਾਂਦੀ ਏ ਤੇ ਆਪਣਾ ਉਹ ਆਏਗੀ ਸ਼ਾਮੀ ਵਾਪਿਸ ਤੇ ਫਿਰ ਮੈਂ ਸੋਚ ਰਿਹਾ ਸੀ ਕਿ ਅਸੀਂ ਨਾ ਮੇਨ ਤਾਂ ਦੇਖੋ ਅਸੀਂ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨੇ ਨੇ ਹਨਾ ਗੁਰਦੁਆਰੇ ਤੇ ਜਿਹੜੇ ਨੇੜੇ ਤੇੜੇ ਨੇ ਪੈਦਲ ਵਾਲੇ ਉੱਥੇ ਤੇ ਅਸੀਂ ਚਲੇ ਜਾਵਾਂਗੇ ਹਨਾ ਹਮ ਆਪਸ ਵਿੱਚ ਹੀ ਟੁਰਦੇ ਫਿਰਦੇ ਸੈਰ ਵੀ ਹੋ ਜਾਏਗੀ ਨਾਲੇ ਨਾ ਸ਼ੋਪਿੰਗ ਕਰ ਲੈਣਗੇ ਬੱਚੇ
ਹਾਂ ਹਾਂਜੀ ਹਾਂਜੀ ਹਾਂਜੀ
ਸਾਰੇ ਜਾਣਗੇ ਆ ਤੁਹਾਡੀ ਫੈਮਿਲੀ ਜਾਏਗੀ ਬੱਚੇ ਜਾਣਗੇ ਤੁਹਾਡੇ
ਹਾਂਜੀ ਹਾਂਜੀ ਬੱਚੇ ਵੀ ਜਾਣਗੇ ਇਹ ਘਰ ਛੋੜ ਕੇ ਕਿ ਇਹਨਾਂ ਨੂੰ ਘਰ ਕਿਤੇ ਛੋੜ ਕੇ ਜਾਣਾ ਅਸੀਂ
ਹਾਂ ਫਿਰ ਤਾਂ ਤੁਹਾਡੇ ਮਤਲਬ ਤੁਹਾਡੀ ਫੈਮਿਲੀ ਪੂਰੀ ਹੋ ਗਈ ਹੈਾ ਇੱਕ ਸਾਡੀ ਫੈਮਿਲੀ ਬਾਕੀ ਸਾਡੇ ਪੰਜਾਬ ਤੋਂ ਵੀ ਆ ਰਹੇ ਨੇ ਤੇ ਬਾਕੀ ਹੋਰ ਦਿੱਲੀ ਵਗੈਰਾ ਤੋਂ ਆਏ ਦਿਨ ਸਾਡੇ ਸਾਰੇ ਫੇਰ ਅਸੀਂ ਇਕੱਠੇ ਚੱਲਾਂਗੇ। ਤੇ ਫੇਰ ਤੁਸੀਂ ਇੱਕ ਕੰਮ ਕਰਨਾ। ਤੁਸੀਂ ਨਾ ਤੁਸੀਂ ਇੰਝ ਕਰਨਾ ਤੁਸੀਂ ਪਹਿਲੇ ਸਾਡੇ ਵਾਲੇ ਪਾਸੇ ਆ ਜਾਣਾ ਪਹਿਲੇ ਤੁਸੀਂ ਇੱਥੇ ਆਣਾ ਫੇਰ ਅਸੀਂ ਇੱਥੋਂ ਦੀ ਇਕੱਠੇ ਚੱਲਾਂਗੇ।
ਹਾਂਜੀ ਬਸ ਬ ਦੱਸ ਦੇਣਾ ਨਾ ਤੁਸੀਂ ਕਿਸ ਕਿਹੜੇ ਟਾਈਮ ਆਣਾ ਕਦੋਂ ਆਣਾ ਜਦੋਂ ਨਿਕਲਣਾ ਹੈਗਾ, ਫਿਰ ਆਪਾਂ ਉਸ ਹਿਸਾਬ ਨਾਲ ਆਜਾਗੇ।
ਹਾਂ, ਤੁਸੀਂ ਹਾਂ ਮੈਂ ਕਹਿੰਦਾ ਵ ਇੱਕ ਦਿਨ ਪਹਿਲੇ ਤੁਸੀਂ ਆਣਾ ਇੱਕ ਦਿਨ ਪਹਿਲੇ ਆਪਾਂ ਆਰਾਮ ਨਾਲ ਥੋੜ੍ਹਾ ਆਪਣਾ ਇਕੱਠੇ ਹੋਵਾਂਗੇ ਘਰ ਹਨਾ ਤੇ ਆਪਣਾ ਖਾਣ ਪੀਣ ਦਾ, ਸਮਾਨ ਲੈਣ ਚੱਲਾਂਗੇ, ਵੀ ਉਥੋਂ ਸਮਾਰ ਪੁਆਇੰਟ ਤੋਂ ਇਕੱਠੇ ਹੀ ਚੱਲਾਂਗੇ ਅਗਲੇ ਦਿਨ ਫੇਰ ਇੱਥੋਂ ਤਾਂ ਸਾਡੇ ਸਿੱਧੀ ਟਰੇਨ ਸਵੇਰੇ ਸੱਤ, ਸੱਤ ਵਜੇ,
ਹਾਂਜੀ ਠੀਕ ਹੈ ਐਵੇਂ ਵੀ ਕਰਲਾਂਗੇ।
ਤੁਹਾਡੇ ਉੱਥੇ ਫੇਰ ਗੁਰਪੁਰਬ ਕਦੋਂ ਮਨਾ ਰਹੇ ਨੇ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਗੁਰਪੁਰਬ ਹੈ, ਕਿਹੜੀ ਤਰੀਕ ਮਨਾ ਰਹੇ ਨੇ।
ਹਲੇ ਤਾਂ ਸਾਡੇ ਇੱਥੇ ਨਾ ਲਿਖਿਆ ਨੀ ਆਇਆ ਜਦੋਂ ਅਸੀਂ ਨਾ ਗੁਰਦੁਆਰੇ ਜਾਂਦੇ ਹਾਂ ਹਲੇੇ ਤਾਂ ਪਾਠ ਚੱਲਦੇ ਪਏ ਨੇ,
ਅੱਛਾ, ਹਾਂ ਤੇ ਫਿਰ ਭੋਗ ਜਿਸ ਦਿਨ ਭੋਗ ਹੋਏਗਾ ਤੇ ਫੇਰ ਉਸੇ ਦਿਨ ਹੀ ਹੋਏਗਾ। ਗਾ,
ਹਾਂਜੀ, ਬਸ ਹਲੇ ਤਾਂ ਪਤਾ ਨਹੀਂ ਚੱਲ ਰਿਹਾ ਸਾਨੂੰ ਕਿਉਂਕਿ ਨਾ ਹਲੇ ਜਿਹੜਾ ਗੁਰਦੁਆਰਾ ਨਵਾਂ ਬਣਦਾ ਪਿਆ ਸਾਡਾ, ਤੇ ਪਤਾ ਨੀ ਸਵਾਰੀ ਕਰਦੇ ਨੇ ਵੱਡੇ ਦਾ ਪ੍ਰੋਗਰਾਮ ਕਿੰਨਾ ਹੀ ਕਰਦੇ,
ਹਾਂ, ਸਾਡੇ ਹੱਥੇ ਤੇ ਅਠਾਰਾਂ ਤਰੀਕ ਵੈਸੇ ਗੁਰਪੁਰਬ ਹੈ, ਪਰ ਸੰਗਤ ਨਾ ਜਿਹੜੀ ਐ ਮਤਲਬ ਕੀ ਬੀਬੀਆਂ ਜਿਹੜਾ ਆਪਣਾ ਲੜੀ ਚੱਲੀ ਦੀ ਐ ਉਹਨਾਂ ਨੇ ਉੱਨੀ ਤਰੀਕ ਭੋਗ ਪਾਣਾ ਉਹ ਕਹਿੰਦੇ ਸੀ ਬਈ ਅਠਾਰਾਂ ਤਰੀਕ ਤੇ ਆਪਣਾ ਅਠਾਰਾਂ ਤਰੀਕ ਸਾਰਾ ਹੁੰਦਾ ਵਾ ਜਿਵੇਂ ਸਾਰੇ ਪਾਸੇ ਲੰਗਰ ਨੇ ਹਨਾ।
ਹਾਂਜੀ, ਬਸ ਐਵੇਂ
ਤੇ ਉਹ ਕਹਿੰਦੇ ਸੀ, ਅਸੀਂ ਉੱਨੀ ਤਰੀਕ ਕਰਨਾ ਵਾ ਕਿ ਬਈ ਸੰਗਤ ਇਕੱਠੀ ਤੇ ਹੋਏ ਨਾ ਹਾਂਜੀ-ਹਾਂਜੀ ਤੁਸੀਂ ਫੇਰ ਉੱਨੀ ਤਰੀਕ ਵੈਸੇ ਤਾਂ। ਅਸੀਂ ਇੱਥੇ ਹੋਣਾ ਹੀ ਨੀ, ਕਿਉਂਕਿ ਅਸੀਂ ਪੰਦਰਾਂ ਤਰੀਕ ਜਾਣਾ ਜੇ। ਹਜੁ ਉੱਥੇ ਆਪਣਾ ਆਨੰਦਪੁਰ ਸਾਹਿਬ। ਤੇ ਫਿਰ ਵੇਖ, ਤੂੰ ਕਦੋਂ ਵਾਪਸੀ ਆਣਾ ਵਾ ਸਿੱਧਾ ਕਿਹਦੇ ਸਾਡਾ ਕੋਈ ਪਲੈਨ ਨਹੀਂ ਹੈਗਾ ਅਜੇ ਚਾਰ ਪੰਜ ਦਿਨ ਤੇ ਲੱਗਣਗੇ ਇੱਕ ਦਿਨ ਦਿਨ ਤੇ ਤੁਹਾਡਾ ਦੱਸਿਆ ਮੈ, ਆਪਾ ਗੁਰਦੁਆਰਿਆਂ ਚਲੇ ਜਾਵਾਂਗੇ, ਜਿਹੜੇ ਆ ਮਤਲਬ ਨੇੜੇ-ਤੇੜੇ ਨੇ,
ਹਾਂਜੀ ਹੂੰ,
ਤੇ ਇੱਕ ਦਿਨ ਆਪਾਂ ਅਜੂਬਾ ਵਗੈਰਾ ਦੇਖਣ ਚੱਲਾਂਗੇ ਹਨਾ। ਇੱਕ ਦਿਨ ਸ਼ੋਪਿੰਗ ਕਰ ਲਈ ਹੈ ਨਾ। ਤੇ ਬਾਕੀ ਦੋ ਦਿਨ ਤੇ ਰਵਾਗੇ ਆਨੰਦਪੁਰ ਸਾਹਿਬ ਦਰਸ਼ਨ ਕਰਾਂਗੇ ਅੰਮ੍ਰਿਤ ਵੇਲੇ ਦੇ ਸ਼ਾਮੀ ਦਾਸ ਸਾਹਿਬ ਸੁਣਾਂਗੇ।
ਜਿਵੇਂ, ਤੁਸੀਂ ਦੇਖ ਕੇ ਕਹਿ ਰਹੇ ਹੋ, ਉਵੇਂ ਕਰ ਲਾਂਗੇ।
ਹਾਂ, ਨਾਲੇ ਮੈਂ, ਕਹਿਣਾ ਸੀ ਰਪ ਸਾਹਿਬ ਉੱਥੇ ਵੀ ਚੱਲਾਂਗੇ, ਮੈਂ ਕਿਹਾ, ਕੀਰਤਪੁਰ ਸਾਹਿਬ ਹੈਗਾ ਜੀ ਨਾਲ ਹੀ ਆ, ਇਹਨਾ ਨੂੰ ਪੁਛਿਆ, ਥੋੜੀ ਜੀ, ਦੂਰ
ਹਾਂਜੀ। ਬਸ, ਮੈਨੂੰ ਦੱਸ ਦੇਣਾ ਕਿੰਨੇ ਦਿਨ ਦੇ ਜਾਣੇ ਫਿਰ ਉਸ ਹਿਸਾਬ ਨਾਲ ਆਪਾਂ ਪੈਕ ਕਿੰਗ ਕਰ ਲਿਆ ਨਾ
ਹ ਮੰਨ ਕੇ ਚਲੋ, ਪੰਜ ਤੋਂ, ਛੇ ਦਿਨ ਤਾਂ ਲੱਗਣੇ ਹੀ ਹੈ। ਤੁਸੀਂ ਉਸ ਹਿਸਾਬ ਨਾਲ ਕੱਪੜੇ ਵਗੈਰਾ ਬੱਚਿਆਂ ਦੇ, ਵੀ, ਰੱਖ ਮੈ, ਨਾ, ਨ ਫਾਲਤੂ ਹੀ ਰੱਖਣਾ ਪਤਾ ਗੰਦੇ ਕਰਦੇ ਸੀ।
ਹਾਂ, ਬਸ ਤਾਂ, ਹੀ ਆਪਾਂ ੳਸ ਹਿਸਾਬ ਨਾਲ ਦੇਖ ਲਾਂਗੇ।
ਖਾਣ- ਪੀਣ ਦੀ ਕੋਈ ਟੈਂਸ਼ਨ ਨਾ ਲੈਣਾ, ਅਸੀਂ ਆਪਣਾ ਇਥੇ ਸਮਾਰਟ ਪੁਆਇੰਟ ਤੋਂ, ਖਾਣ ਪੀਣ ਦਾ ਸਮਾਨ ਸਭ ਲੈ ਲਾਂਗੇ। ਤੁਸੀਂ ਆਪਣਾ ਆ ਜਾਣਾ, ਬਸ ਟੈਮ ਕੱਢ ਕੇ, ਪਹਿਲੇ ਹੀ, ਆਉਣਾ ਤੁਸੀਂ ਸਾਡੇ ਵੱਲ
ਠੀਕ ਹੈ। ਠੀਕ ਹੈ। ਜਿਵੇਂ ਤੁਸੀਂ ਕਹੋ।
ਮੈਂ, ਤਿਆਰੀ ਕਰ ਲਓ ਆਪਣਾ ਕੋਟਨ ਦੇ ਕੱਪੜੇ ਰੱਖਣਾ ਬੱਚਿਆਂ ਦੇ ਵੀ, ਤੁਹਾਨੂੰ ਤਾ ਗਰਮੀ
ਹਾਂਜੀ, ਹਾਂਜੀ।
ਹਾਂ, ਵੈਸੇ ਤਾਂ, ਮੈਂ ਕਮਰੇ ਦੀ ਗੱਲ ਕੀਤੀ ਸੀ ਕਮਰੇ ਏ ਸੀ ਮਿਲ ਜਾਣਗੇ, ਸਾਨੂੰ ਇੱਕ ਫੈਮਲੀ ਮਤਲਬ ਦੋ ਫੈਮਲੀਆਂ ਨੂੰ ਇੱਕ ਰੂਮ ਮਿਲੇਗਾ, ਵੱਡੇ ਕਮਰੇ ਹੁੰਦੇ ਨਾ ਉੱਥੇ
ਹਾਂਜੀ, ਹਾਂਜੀ। ਚਲੋ, ਦੇਖ ਲੈਣਾ ਫੇਰ, ਉਸ ਹਸਾਬ ਨਾਲ
ਹ ਚਲੋ, ਫਿਰ ਠੀਕ ਹੈ, ਸ਼। ਆ ਕਮ